ਓ
ਹਾਂਜੀ ਸਸਰੀਆ ਅਕਾਲ ਜੀ।
ਸਸਰੀ ਕਾਲ।
ਹੋਰ ਕਿਵੇਂ ਓ।
ਵਧੀਆ
ਹੋਰ ਕੀ ਕਰਦੇ ਸੀ।
ਕੁਛ ਨੀ ਬਸ ਬੈਠੇ ਹੋਏ ਸੀਗੇ ਸਭ ਘਰਦਿਆਂ ਦੇ ਨਾਲ
ਅੱਛਾ-ਅੱਛਾ ਹੋਰ ਘਰੇ ਸਾਰੇ ਠੀਕ।
ਹੋਰ-ਹੋਰ
ਚਲੋ ਵਧੀਆ ਗੱਲ ਐ ਹੂੰ ਹੋਰ ਦੱਸੋ।
ਕੀ ਬਣਾਇਆ।
ਅਸੀਂ ਬਣਾਈ ਸਾਂਬਰ ਇਡਲੀ
ਓਕੇ
ਹਾਂ ਅੱਜ ਕੱਲ ਨਾ ਮੈਂ ਤੁਹਾਨੂੰ ਪੁੱਛਣਾ ਅੱਜ ਕੱਲ ਜਿੱਦਾਂ ਰੀਲਾਂ ਚੱਲਦੀਆਂ। ਪਈਆਂ ਐ ਅਲੱਗ-ਅਲੱਗ ਕਬੀਨੇਸ਼ਨ ਫੂਡ ਦੇ ਆਂਦੇ ਪਏ ਐ।
ਹੂੰ
ਹੈਨਾ ਲੋਕੀ ਕੋਕੋ ਕੋਲਾ ਮੈਗੀ ਫੈਂਟਾ ਮੈਗੀ ਬਣਾਂਦੇ ਪਏ ਚੀਜ਼ਾਂ ਹੁੰਦੀਆਂ ਤੁਸੀਂ ਕੀ ਪਏ ਕਦੀ।
ਹਾਂ ਸੋਸ਼ਲ ਮੀਡੀਆ ਤੇ ਤਾਂ ਬੋਤ ਆ ਰਏ ਹੈਗੇ ਆ ਇੱਦਾਂ ਦੀਆਂ ਚੀਜ਼ਾਂ
ਤੁਸੀਂ ਕੀਤੀ ਕਦੀ ਟਰਾਏ
ਨਈ ਟਰਾਈ ਤੇ ਨਈ ਕੀਤੀ ਬਟ ਇੱਕ ਦੋ ਵਾਰੀ ਕੀਤੀ ਹੋਈ ਹੈ ਅ ਚਿ ਚਿਪਸ ਦਾ ਬੋਤ ਓ ਆ ਰਿਆ ਹੈਗਾ ਵਾ ਚਿਪਸ ਤੇ ਓ ਕਰੀਮ ਵਗੈਰਾ
ਹਾਂ-ਹਾਂ ਕਰੀਮ ਤੇ ਅਨੀਅਨ ਵਿੱਚ ਰੋਸਟ ਕਰਕੇ ਪਤਾ ਨਈ ਥੋੜ੍ਹਾ ਓ ਵੀ ਮੈਂ ਕਿੰਨੀ ਦੇਖੀ ਹੈ ਫਿਰ ਆਵਾ ਕਡੋ ਸੈਂਡਵਿਚ
ਹੂੰ ਤੜਕੇ ਵਾਲੀ ਇਡਲੀ ਜਿੱਦੋਂ ਤੁਸੀਂ ਬਣਾਈ ਏ ਇਡਲੀ ਹਨਾ ਤੇ ਤੁਸੀਂ ਤੁਸੀਂ ਉਨੂੰ ਤੜਕਾ ਵੀ ਲਗਾ ਸਕਦੇ ਹੋ ਰਾਈ ਦਾ ਤੇ ਵਿੱਚ ਥੋੜੇ ਜਿਹੇ ਓ ਪਾ ਦੋ ਵੈਜਿਸ ਪਾ ਦੋ। ਤੇ ਤੁਸੀਂ ਤੜਕਾ ਲਗਾਓ ਐਨੂੰ ਐ ਵੀ ਕੋਮਬੀਨੇਸ਼ਨ ਹੈਗਾ ਵਾ।
ਏ ਤੇ ਹੈਗਾ ਮੈਂ ਤੇ ਦੇਖ ਕੇ ਹੈਰਾਨ ਸੀਗੀ ਲੋਕੀ ਕੋਕੋ ਕੋਲਾ ਮੈਂ ਮੈਗੀ ਬਣਾ ਰਏ ਆ ਪਾਣੀ 'ਚ ਕੋਕੋ ਕੋਲਾ ਵਿੱਚ ਮੈਗੀ ਉਬਾਲਦੇ ਪਏ ਮਸਾਲਾ ਵਗੈਰਾ ਮਿਕਸ ਕਰਦੇ ਪਏ ਆ।
ਹਾਂ ਬੋ ਜਾਦਾ ਓ ਤਾਂ ਓ ਚੱਲੇ ਹੋਏ ਆ ਇੱਦਾਂ ਦੇ ਅਜੀਬ ਕੋਮਬੀਨੇਸ਼ਨ ਚੀਪ ਰਸ ਦੇ ਪੈਕੇਟ ਵਿੱਚ ਉਹਨੂੰ ਚਿਪਸ ਨੂੰ ਐਵੇਂ ਔਹ ਕਰ ਲੈਣਾ ਛੋਟਾ, ਛੋਟਾ ਤੇ ਫ਼ੇਰ ਉਹਨੂੰ ਕਰਸ਼ ਕਰਕੇ ਫੇਰ ਵਿੱਚ ਐਗਜ ਪਾ ਦੇਣੇ ਆ, ਅਨੀਅਨ ਪਾ ਦੇਣੇ ਆ ਤੇ ਫੇਰ ਉਹ ਪੈਕੇਟ ਏਨੂੰ ਤੁਸੀਂ ਗਰਮ ਪਾਣੀ ਦੇ ਵਿੱਚ ਰੱਖ ਦੇਣਾ ਤੇ ਫੇਰ ਉਸ ਤੋਂ ਬਾਅਦ ਔਹ, ਔਹ ਐਗ ਦਾ ਉਹ ਬਣ ਜਾਏਗਾ, ਐਗ ਰੋਲ ਟਾਈਪ ਬਣ ਜਾਏਗਾ। ਫੇਰ ਉਹਨੂੰ ਕੱਟ ਕਰਕੇ ਰੋਟੀ ਖਾਓ ਤੁਸੀਂ ਇਹ ਵੀ ਕੋਂਬੀਨੇਸ਼ਨ ਸੀਗਾ, ਬਹੁਤ ਧੰਦੜੇ ਆਏ ਹੋਏ ਆ, ਇੱਕ ਉਹ ਕਿੱਧਰੇ ਕੋਲਕਾਤਾ ਵਾਲੀ ਸਾਈਡ ਔਦਰ
ਹਮ।
ਕੋਕ ਦੇ ਵਿੱਚ ਦੁੱਧ ਪਾ ਕੇ ਦਿੰਦੇ ਹੈਗੇ ਆ, ਇੱਕ ਡਰਿੰਕ ਆ ਉਹਨਾਂ ਦੀ ਬਹੁਤ ਚੱਲਦੀ ਆ ਉੱਥੇ ਲੋਕੀ ਬਹੁਤ ਪਸੰਦ ਕਰਦੇ ਹੈਗੇ ਆ, ਪੀਂਦੇ ਆ।
ਨਹੀਂ ਇਹ ਚੀਜ਼ਾਂ ਮੈਂ ਦੇਖੀਆਂ ਕਿੰਨੀਆਂ ਮੈਂ ਪਹਿਲਾਂ ਸੋਚਿਆ ਮੈਂ ਕਿਹਾ ਚੱਲ ਟਰਾਈ ਕਰਕੇ ਦੇਖਦੀ ਆ, ਫੇਰ ਐਵੇਂ ਚੀਜ਼ ਵੇਸਟ ਹੋਊਗੀ ਜਿੱਦਾਂ ਮੈਂ ਕਿਹਾ ਚੱਲ ਤੁਹਾਨੂੰ ਪੁੱਛ ਲੈਣੀ ਤੁਸੀਂ ਕੀਤੀ ਆ ਕਦੇ ਟਰਾਏ?
ਨਹੀਂ, ਨਹੀਂ ਮੈਂ ਓਦਾਂ ਕੁਛ ਚੀਜ਼ਾਂ ਤੇ ਬਹੁਤ ਅੱਛੀਆਂ ਹਨਾ ਫਲੇਵਰ ਦਿੰਦੇ ਹੈਗੇ ਆ, ਜਿੱਦਾਂ ਇੱਕ ਦਿੱਲੀ ਵਿੱਚ ਅ ਦਿੱਲੀ ਵਿੱਚ ਫਰੂਟ ਸੈਂਡਵਿਚ ਆ, ਮਤਲਬ ਬ੍ਰੈਡ ਦੀ ਸਲਾਈਸ ਦੇ ਵਿੱਚ 'ਚ ਫਰੂਟ ਕੋਈ ਵੀ ਆਪਣਾ ਮਨਪਸੰਦ ਦਾ ਤੁਸੀਂ ਰੱਖੋ ਤੇ ਤੁਸੀਂ ਉਹਨੂੰ ਖਾ ਲੋ। ਬਹੁਤ ਜ਼ਿਆਦਾ ਦਿੱਲੀ ਵਿੱਚ ਮਸ਼ਹੂਰ ਹੈਗਾ ਵਾ, ਜੈਮ ਤੋਂ ਇਲਾਵਾ
ਇਹ ਵੀ ਹੈ ਨਾਲੇ ਫੇਰ ਕੀ ਐ ਜਦੋਂ ਚਿਪਸ ਦਾ ਚੱਲਦਾ ਪਿਆ, ਉਹ 'ਚ ਕਰੀਮ ਅ ਪਾ ਕੇ ਰੇਚ, ਰੋਜ ਅਨੀਅਨ ਵਗੈਰਾ, ਸੋਸਿਸ ਵਗੈਰਾ ਪਾ ਕੇ ਉਹ ਖਾਂਦੇ ਪਏ ਆ ਜਿੱਦਾਂ ਉਹ ਵੀ ਚੀਜ਼ ਮੈਨੂੰ ਇੱਕ ਵਧੀਆ ਲੱਗੀ, ਦੈਨ ਉਹ ਤੋਂ ਬਾਅਦ ਫੇਰ ਅਹ ਜਿੱਦਾਂ ਹੁਣ ਸੂਜੀ ਵਗੈਰਾ ਹੋ ਗਏ ਇਹਨਾਂ ਦਾ ਅਲੱਗ ਟਾਈਪ ਦੇ ਚਿੱਲੇਜ਼, ਜਿੱਦਾਂ ਡੋਸਾ ਨੀ ਬਣਾਂਦੇ।
ਹਾਂਜੀ, ਹਾਂਜੀ ਹੋਰ ਵੀ ਬਹੁਤ ਵੇਸਟ ਚੀਜ਼ਾਂ ਦਾ ਵੀ ਬਹੁਤ ਚੱਲਿਆ ਹੋਇਆ ਕਿ ਜਿੱਦਾਂ ਰੋਟੀ ਵੇਸਟ ਐ ਤਾਂ ਤੁਸੀਂ ਇਹਨੂੰ ਕੱਟ ਕਰਕੇ, ਤੇ ਉਹਨੂੰ ਨਿਊਡਲਸ ਦੀ ਤਰ੍ਹਾਂ ਅਹ ਤੜਕਾ ਲਗਾ ਸਕਦੇ ਹੈਗੇ ਔ ਹਨਾ। ਤੇ ਏਦਾਂ ਕੁੱਛ ਏਦਾਂ ਦੀਆਂ ਚੀਜ਼ਾਂ ਵੀ ਚੱਲੀਆਂ ਹੋਈਆਂ, ਮਤਲਬ ਕੀ ਅਹ ਲੱਗਦਾ ਸਾਨੂੰ ਕੀ ਅਜੀਬ ਐ, ਬਟ ਹੁੰਦਾ ਕਈ ਸਹੀ ਵੀ ਐ ਟੇਸਟ
ਸਹੀ ਟੇਸਟ ਵੀ ਆਂਦਾ ਮੈਂ ਹਮ ਮੈਂ ਵੀ ਦੇਖੀ ਸੀ, ਜਿੱਦਾਂ ਰੋਟੀ ਨੂੰ ਟ੍ਰਾਈਐਗਲਸ ਦੇ ਵਿੱਚ ਕੱਟ ਕਰਕੇ ਇਹਨੂੰ ਫਰਾਈ ਕਰਦੋ, ਕ੍ਰਿਸਪੀ ਜੇ ਹੋ ਜਾਂਦੇ ਐ। ਦੈਨ ਉਹ 'ਚ ਪੈਰੀ ਪੈਰੀ ਮਸਾਲਾ ਹੋ ਗਿਆ, ਮੈਗੀ ਮਸਾਲਾ ਨਮਕ ਵਗੈਰਾ ਮਿਕਸ ਕਰਕੇ ਉਹ ਜਿੱਦਾਂ ਸਨੈਕਸ ਟਾਈਪਸ ਹੋ ਗਿਆ, ਓਦਾਂ ਤੁਸੀਂ ਖਾਲੋ, ਦੈਨ ਰੋਟੀ ਦੇ ਟੋਸਟ ਵੀ ਦੇਖ ਖੇ ਸੀ ਜਿੱਦਾਂ ਆਪਾਂ ਸੈਂਡਵਿਚ ਬਣਾਣਾ ਓਦਾ ਰੋਟੀ ਬਚ ਗੀ।
ਹਾਂਜੀ, ਹੁਣ ਜਿੱਦਾਂ ਅੱਜ ਕੱਲ ਗਰਮੀਆਂ 'ਚ ਡਰਿੰਕਸ ਵੀ ਡਰਿੰਕਸ ਵੀ ਬਹੁਤ ਤਰ੍ਹਾਂ, ਤਰ੍ਹਾਂ ਦੀਆਂ ਆਈਆਂ ਹੋਈਆਂ ਵਾ। ਕਿ ਤੁਸੀਂ ਹੈਕਸ ਤੇ ਕਰ ਸਕਦੇ ਓ। ਪਲਸ ਵਾਲੀ ਚੱਲੀ ਸੀਗੀ, ਓਦਾਂ ਵੀ ਜਲਜੀਰਾ ਪਾਊਡਰ ਪਾ ਕੇ, ਵਿੱਚ ਸੋਡਾ ਪਾ ਦੋ ਕੁਝ ਨਿੰਬੂ ਪਾ ਦੋ, ਐਵਰੀ ਡਰਿੰਕ ਵੀ ਬਹੁਤ ਚਲੀ ਹੋਈ ਹੈ। ਬਾਕੀ ਹੋਰ ਤੇ ਬੋਹਤ ਡਰਿੰਕ ਸਾਂ ਚਲੀਆਂ ਹੋਈਆਂ ਕੌਫੀ ਨੂੰ ਬੀਟ ਕਰਨ ਦਾ ਨਵਾਂ-ਨਵਾਂ ਤਰੀਕਾ ਚਲਿਆ ਹੋਯਾ ਵੈ। ਕੋਈ ਚੁੰਨੀ ਦੇ ਨਾਲ ਕਾਰਦਾ ਕੋਈ ਬੋਤ ਬੋਤਲ ਦੇ ਵਿੱਚ ਕੌਫੀ ਦਾ ਪੈਕ ਪਾ ਕੇ, ਦੁੱਧ ਪਾ ਕੇ ਤੇ ਨਾਲੀ ਈ ਏਨੂੰ ਸ਼ੇਕ ਕਰ ਦਿੰਦੇ ਹੈਗੇ ਆ ਹੈਨਾ ਤੇ ਓ ਚਲਿਆ ਹੋਇਆ ਵਾ
ਤਾਂ ਸੀ ਮੈਂ ਦੱਸਦੀ ਤਾਨੂੰ ਛਨਣੀ ਵਾਲਾ ਮੈਂ ਟਰਾਈ ਕੀਤਾ ਸੀ। ਬੋਤ ਪੈਲੇ ਹੋਰ ਹੋਯਾ ਸੀ ਅਹ ਮਤਲਬ ਕਿ ਇੰਨਾ ਨੀ ਹੋਯਾ ਅਹ ਜਿੱਦਾਂ ਆਂਦੇ ਨਾ ਅ ਝੱਗ-ਝੱਗ ਜੇ ਜਾਂਦੇ ਤੇ ਇੰਨਾ ਨੀ ਆਇਆ ਬਟ ਆ ਗਯਾ ਸੀ ਓ ਵੀ ਟੇਸਟ ਕੀ ਬਨੀ ਸੀ ਫਿਰ ਓ ਤੋਂ ਬਾਦ ਯਾਰ ਏਨੀ ਮੇਨਤ ਕਰੇ ਕੌਣ ਮੈਂ ਕੌਫੀ ਮੇਕਰ ਈ ਮੰਗਾ ਲਯਾ ਸੀ ਔਨਲਾਈਨ ਔਨਲਾਈਨ ਬਥੇਰੀ ਚੀਜ਼ਾਂ ਮਿਲ ਜਾਂਦੀਆਂ ਹੁਣ ਤੇ
ਹਾਂਜੀ-ਹਾਂਜੀ ਓ ਤਾਂ ਹੈ।
ਔਨਲਾਈਨ ਮਿਲ ਜਾਂਦੇ ਫੇਰ ਮੈਂ ਓ ਮੰਗਾ ਲਯਾ ਸੀ ਕਿੰਨੀ ਚੀਜ਼ਾਂ ਮੈਂ ਦੇਖਦੀ ਕਿੰਨੀ ਚੀਜ਼ਾਂ ਚੱਲੀ ਹੋਈ ਐ ਹੁਣ ਜਿੱਦਾਂ ਅ ਮੋਮੋਸ, ਮੈਗੀ ਮੋਮੋਸ ਤੇ ਮੈਗੀ ਦਾ ਕੋਮਬੋ ਇੱਕ ਚੱਲਿਆ ਓ ਕਿੰਨਾ ਵਧੀਆ ਓ ਵੀ ਮੈਨੂੰ ਓ ਮੈਂ ਟਰਾਈ ਕੀਤਾ ਸੀ ਓ ਬੜਾ ਟੇਸਟੀ ਜੇਆ ਲੱਗਿਆ ਦੈਨ ਫਿਰ ਮੋਮੋਸ, ਪੀਜ਼ਾ ਹੋ ਗਯਾ
ਹਾਂਜੀ। ਇੱਕ ਓ ਚਲਿਆ ਹੋਯਾ ਵੋਲਕੈਨੋ, ਵੋਲਕੈਨੋ ਪੀਜ਼ਾ ਚਲਿਆ ਹੋਯਾ ਵਾ
ਪੀਜ਼ਾ ਚੱਲਿਆ ਹੋਯ ਕਰਦੇ ਕੀ ਆ ਓ ਵਿੱਚ ਸੋਸ ਈ ਰੱਖ ਦਿੰਦੇ ਆ ਬਸ ਤੇ ਨੋਰਮਲ ਈ ਐ ਏ ਹੈਨਾ ਮੋਮੋਸ ਪੀਜ਼ਾ ਮੋਮੋਸ ਵਗੈਰਾ ਐਡ ਕਰ ਦਿੰਦੇ ਓਦੇ ਵਿੱਚ ਅਲੱਗ ਜੀ ਲੁਕ ਐਂਡ ਕੋਬੀਨੇਸ਼ਨ ਬਣਾ ਫ਼ੇਰ ਏਨਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਅਲੱਗ ਈ ਆਪਣਾ ਕੰਮ ਬਨਾ ਲਯਾ।
ਹੋਰ ਕੀ ਹੋਰ ਕੀ ਸਵੀਟਕੋਨਸ ਦੇ ਵਿੱਚ ਏਨੇ ਫਲੇਵਰ ਅਲੱਗ ਅਲੱਗ ਅਜੀਬ-ਅਜੀਬ ਜੇ ਜੇੜੇ ਮਤਲਬ ਵਧੀਆ ਸਿੰਪਲ ਈ ਹੁੰਦੇ ਆ ਬਾਕੀ ਮਿਉਨੀਸ ਪਾ ਦਿੰਦੇ ਆ ਕਈ ਕਈ ਕੁਛ ਪਾ ਦਿੰਦੇ ਐ ਕਈ ਮਤਲਬ ਬੋਤ ਤਰ੍ਹਾਂ ਦੇ ਏਦਾਂ ਦੇ ਫਲੇਵਰ ਚ
ਸਟ ਬਦਲ ਗਯਾ ਕੌਫੀ ਦੇਖ ਲੋ ਹੁਣ ਕੌਫੀ ਤੇ ਆਪਾਂ ਹੂੰ ਕੌਫੀ ਤੇ ਆਪਾਂ ਜਿੱਦਾਂ ਘਰੇ ਆਪਾਂ ਬਣਾਦੇ ਸੀਗੇ ਨੋਰਮਲ ਦੁੱਧ ਚ ਕੌਫੀ ਵਗੈਰਾ ਪਾ ਕੇ ਚੀਨੀ ਵਗੇਰਾ ਜੋ ਵੀ ਤੁਸੀਂ ਯੂਜ ਕਰਦੇ ਆ ਨਾ ਪਾ ਕੇ ਕੌਫੀ ਬਣਗੀ ਦੈਨ ਕੌਫੀ ਦੇ ਵੀ ਅਲੱਗ-ਅਲੱਗ ਟਾਈਪਸ ਆਏ ਹੋਯਾ ਕੈਪਚਰਿੰਗ ਕੌਫੀ ਆਈ ਹੋਰ ਪਤਾ ਨੀ ਕਿੰਨੀ-ਕਿੰਨੀ ਕੌਫੀਜ਼ ਆਈ ਹੋਈ ਐ।
ਹਾਂਜੀ-ਹਾਂਜੀ ਹਾਂ।
ਕੌਫੀ ਦੇ ਕਿੰਨੇ ਟਾਈਪਸ ਆਏ ਹੋਏ ਐ। ਏਈ ਅਲੱਗ-ਅਲੱਗ ਤਰ੍ਹਾਂ ਦੀ ਕੌਫੀ ਆਈਆਂ ਹੋਈਆਂ ਏ ਤੇ ਪੁੱਛੋ ਈ ਨਾ ਹੁਣ ਜਿੱਦਾਂ ਓ ਗਾਰਲਿਕ ਬ੍ਰੈਡ ਬ੍ਰੈਡ ਦੇ ਉੱਤੇ ਗਾ ਬਟਰ ਵਗੈਰਾ ਕੁਛ ਲਗਾ ਕੇ ਚੱਲਿਆ ਸੀਗਾ
ਹਾਂਜੀ-ਹਾਂਜੀ‌।
ਏ ਚੀਜ਼ਾਂ ਕਰੇ ਟਰਾਈ ਕੀਤੀ ਸੀ ਬਟ ਕਰੇ ਨੀ ਨਾ ਓ ਟੇਸਟ ਹੁੰਦਾ ਬਟ ਬਾਹਰੋਂ ਜਦੋਂ ਮੰਗਵਾ ਕੇ ਖਾਧੇ ਓਦੋਂ ਪਤਾ ਚੱਲਿਆ ਕਿ ਹਾਂ ਏ ਚੀਜ਼ ਹੈਗੀ ਵੀ ਐ ਹੁਣ ਕੀ ਟੇਸਟੀ ਲੱਗਾ ਹੈਨਾ ਜਿਦਾਂ ਨਾਲ ਓ ਸੋਸ ਵਗੈਰਾ ਦਿੰਦੇ ਐ।
ਹਾਂਜੀ। ਬੋਹਤ ਜਾਦਾ ਕੋਮਬੀਨੇਸ਼ਨ ਤੇ ਬੋਤ ਅਲੱਗ-ਅਲੱਗ ਤਰ੍ਹਾਂ ਦੇ ਐ ਅਜੀਬੋ-ਗਰੀਬ ਐ ਚੋਕਲੇਟ ਵਾਲਾ- ਸਮੋਸਾ ਚਲਿਆ ਹੋਯਾ ਵੈ ਚੋਕਲੇਟ ਵਾਲੇ ਮੋਮੋਸ ਚਲੇ ਹੋਏ ਐ।
ਸਹੀ ਕਿਹਾ ਆ ਚੋਕਲੇਟ ਵਾਲੇ ਮੋਮੋਜ਼ ਖਾਣ ਚ ਕਿੱਦਾਂ ਦੇ ਲੱਗਦੇ ਹੋਣੇ ਨਾ ਚੋਕਲੇਟ ਵਾਲੇ ਮੋਮੋਜ਼। ਮਤਲਬ ਕੀ ਅਲੱਗ ਜਿਹਾ ਹੀ ਟੇਸਟ ਆਦਾ ਹੋਣਾ ਐ।
ਸਹੀ ਕਹਿ ੳ ਕਈਆਂ ਨੂੰ ਤਾਂ ਟੇਸਟ ਵੀ ਨਹੀਂ ਲੱਗਦੇ। ਅ ਬਰਾਉਨੀ ਵਾਲਾ ਚਲਿਆ ਹੋਇਆ ਬਰਾਉਨੀ ਵਾਲਾ ਸਮੋਸਾ ਕਿ ਵਿੱਚ ਤੁਸੀਂ ਬਰਾਉਨੀ ਕੇਕ ਪਾ ਦਿੰਦੇ ਹੈਗੇ ਆ ਸਮੋਸੇ ਦੇ ਵਿੱਚ। ਅਜੀਬ ਜਿਹਾ ਲੱਗਦਾ ਹੋਣਾ ਵਾ।
ਸਹੀ ਕਿਹਾ ਬਟ ਇੱਕ ਕੋਂਬੀਨੇਸ਼ਨ ਮੈਨੂੰ ਬਹੁਤ ਵਧੀਆ ਲੱਗਾ ਸੀ ਬਰਾਉਨੀ ਹੋਟ ਬਰਾਉਨੀ। ਅ ਜਿੱਦਾਂ ਬਰਾਉਨੀ ਦੇ ਉੱਤੇ ਹੋਟ ਚੋਕਲੇਟ। ਦੈਨ ਫਿਰ ਆਈਸ ਕਰ੍ਰੀਮ, ਵੈਨੀਲਾ ਆਈਸ ਕਰੀਮ ਹੋਗੀ, ਸਟ੍ਰੋਬੇਰੀ ਆਈਸ ਕਰ੍ਰੀਮ ਹੋ ਗਈ। ਏ ਤੇ ਬਹੁਤ ਵਧੀਆ ਫਲੇਵਰ ਸੀ, ਹਾਂ ਏ ਤੇ ਬਹੁਤ ਵਧੀਆ ਫਲੇਵਰ ਏ ਮੈਂ ਟਰਾਈ ਵੀ ਕੀਤਾ ਸੀ ਮੈਂ ਖਾਧਾ ਵੀ ਹੋਇਆ, ਮੈਂ ਪਿੱਛੇ ਆਪਣੇ ਨਾਨਕੇ ਗਏ ਸੀ। ਉਦੋਂ ਆਪਾਂ ਉਦੇ ਤੇ ਪੁੱਛੋ ਹੀ ਨਾ ਆਪਾਂ ਕਿੱਦਾਂ ਖਾਦਾ ਛੱਡਦੇ ਹੀ ਨੀ ਸੀ, ਅਸੀਂ ਤੇ ਆਈਸ ਕਰ੍ਰੀਮ ਉੱਤੇ ਪਾ ਕੇ ਅਸੀਂ ਬਰਾਉਨੀਜ ਖਾਂਦੇ। ਕਿਉਂਕਿ ਇਹ ਕੋਂਬੀਨੇਸ਼ਨ ਏਦਾਂ ਦੇ ਕੋਂਬੀਨੇਸ਼ਨ। ਵਧੀਆ ਲੱਗਦੇ ਆ ਕੋਕ ਕੋਲਾ ਮੈਗੀ, ਫੈਟਾ ਮੈਗੀ ਕੀ ਚੀਜ਼ਾਂ ਮਤਲਬ ਕੀ ਹਨਾ। ਕਿੱਧਾ ਏ ਨੇ ਵੇਸਟ ਕੀਤੀ ਹੋਈ ਚੀਜ਼ਾਂ।
ਹੁਣ ਕੋਈ ਰਸਗੁੱਲੇ ਦੇ ਨਾਲ ਓ ਵਲਾ ਫਲੇਵਰ ਲੈਂਦੇ ਹੈਗੇ ਆ ਗਜਰੇਲਾ ਲੈਂਦੇ ਹੈਗੇ ਆ। ਨਾਲ ਕਈ ਰਸਗੁੱਲੇ ਦੇ ਨਾਲ ਆਈਸ ਕਰ੍ਰੀਮ ਲੈਂਦੇ ਆ ਆਈ ਵੀ ਹੋਈ ਐ ਸ਼ਾਇਦ। ਅਮੂਲ ਦੀ ਆਈ ਹੋਈ ਆ ਆਈਸ ਕਰ੍ਰੀਮ ਤੇ ਰਸਗੁਲਾ ਕੱਠਾ।
ਹਾਂ, ਇਹ ਵੀ ਦੇਖੀ ਸੀ ਮੈਂ ਰਸਗੁੱਲਲੇ ਦੇ ਨਾਲ ਆਈਸ ਕਰੀਮ ਵਗੈਰਾ ਖਾਂਦੇ ਐ, ਫਿਰ ਆਈਸ ਕ੍ਰੀਮ ਨੂੰ ਪਿਘਲਾ ਕੇ ਲੋਕੀ ਖਾ ਰਹੇ ਐ।
ਹਾਂ-ਹਾਂ। ਆਈਸ ਕਰ੍ਰੀਮ ਵਿਦ ਕੋਫੀ, ਆਈਸ ਕੀਮ ਵਿਦ ਕੋਫ ਵੀ ਬਹੁਤ ਚਲਿਆ ਹੋਇਆ ਵਾ ਕਿੱਧਰੇ ਮੈਂ ਦੇਖਿਆ ਸੀਗਾ ਉ ਨਾ ਪਤਾ ਨੀ ਕਿ ਉ ਬੇਸਣ ਦੇ ਨਾਲ ਬੇਸਣ ਚ ਫਰਾਈ ਕਰਦੇ ਗੇ ਸੀ ਸ਼ਾਇਦ ਰਸਗੁੱਲਾ ਸ਼ਾਇਦ ਬੇਸਨ ਦੇ ਵਿੱਚ ਫਰਾਈ ਕਰਦੇ ਸੀ। ਉ ਵੀ ਬਹੁਤ ਹੀ ਬੇਕਾਰ ਕੋਬੀਨੇਸ਼ਨ ਏ ਪਸੰਦ ਨੀ ਆਇਆ ਲੋਕ
ਅੱਛਾ, ਹੂੰ, ਇਹ ਤੇ ਹੈ। ਕਿ ਅਲੱਗ-ਅਲੱਗ ਲੋਕਾਂ ਨੇ ਆਪਣਾ-ਆਪਣਾ ਦਿਮਾਗ ਚਲਾਇਆ ਹੋਇਆ ਐ। ਕੁਛ ਵੀ ਕਰ ਦਿੰਦੇ ਨੇ ਕੁਛ ਵੀ ਕਰਦੇ ਹੋ ਫੇਮਸ ਹੋ ਜਾਂਦਾ ਹੈ, ਕਿੰਨਾ ਕੁਛ ਲੋਕਾਂ ਨੇ ਕੀਤਾ ਹੋਇਆ ਐ।
ਹੋਰਕੇ-ਹੋਰਕੇ।
ਮੈਨੂੰ ਤੇ ਉਹ ਚੀਜ਼ਾਂ ਜਿੱਦਾਂ ਆਈਸਕ੍ਰੀਮ ਨੂੰ ਪਿਘਲਾ ਕੇ ਖਾਂਦੇ ਆ ਲੋਕੀ ਕਿੱਦਾਂ ਲਿ ਥੋੜ੍ਹਾ ਜਾ ਉਹਦਾ ਗਰਮ ਜਿਹਾ ਬਣਾ ਕੇ। ਬਟ ਜਿਹੜੀ ਜਿਦਾਂ ਸਵਾਦ ਲੱਗਦੇ ਹੋ ਜਿੱਦਾਂ ਹੁਣ ਜਿੱਦਾਂ ਚਿਪਸ ਵਾਲਾ ਹੈਕ। ਉਵੀ ਸਹੀ ਲੱਗਾ ਲੋਕਾਂ ਨੂੰ ਕਿੰਨਾ ਲੋਕਾਂ ਨੇ ਪਸੰਦ ਕੀਤਾ ਹਾਂ।
ਬਟ ਮੈਨੂੰ ਲੱਗਦਾ ਕਿ ਉਹ ਬਲਿਊ ਹਾਂ ਮੈਬਟ ਬਟ ਮੈਨੂੰ ਲੱਗਦਾ ਕਿ ਉਹ ਸ਼ਾਇਦ ਬਲਿਊ ਲੇਸ ਚ ਹੀ ਅੱਛਾ ਲੱਗੇਗਾ।
ਹਾਂ-ਹਾਂ-ਹਾਂ-ਹਾਂ, ਨਹੀਂ-ਨਹੀਂ, ਏ ਤਾਂ ਰੈਡ ਲੈਸ ਦੇਖੋ। ਉ ਮਿੱਠਾ-ਮਿੱਠਾ ਟੇਸਟ ਹੋ ਗਿਆ ਗ੍ਰੀਨ ਦਾ ਤੇ ਸਿਰਫ ਨਮਕ ਦਾ ਹੀ ਹੁੰਦਾ ਐ।
ਹੁਣ ਕੀ ਮੈਨੂੰ ਲੱਗਦਾ ਸ਼ਾਇਦ ਬਲਿਊ ਹੀ ਚ ਅੱਛਾ ਲੱਗੇਗਾ।
ਏ ਤੇ ਹੈ।
ਚਲੋ ਠੀਕ ਆ, ਮੈਂ ਕਰਦੀ ਹਾਂ।
ਹਾਂਜੀ-ਹਾਂਜੀ, ਠੀਕ ਐ ਠੀਕ
ਓਕੇ।
ਓਕੇ।